ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੋ।
ਹਾਂਜੀ ਬਸ ਵਧੀਆ ਤੁਸੀਂ ਦੱਸੋ।
ਹੋ ਗਏ ਫਰੀ ਕਾਰ ਦੇ ਕੰਮ ਤੋਂ?
ਹਾਂ ਬਸ ਚੱਲੀ ਜਾਂਦਾ ਪੇਆ, ਹੌਲੀ-ਹੌਲੀ ਕਰ ਲਇਦਾ ਕੰਮ।
ਹੂੰ ਗਰਮੀ ਐ ਨਾ ਏਸ ਕਰਕੇ ਫੇਰ ਬੰਦਾ ਥੋੜ੍ਹੀ ਦੇਰ ਪੱਖੇ ਥੱਲੇ ਬੇਹ ਜਾਂਦਾ। ਬਸ ਏਨਾ ਹੂੰ।
ਥੋੜ੍ਹਾ ਕੰਮ ਕਰ ਲਈਦਾ ਫਿਰ ਪੈਜੀ ਦਾ ਪੱਖੇ ਥੱਲੇ ਥੋੜ੍ਹਾ ਕੰਮ ਕਰ ਲਈਦਾ ਫੇਰ ਪੱਖੇ ਥਲੇ ਪੈ ਜਿਦਾ।
ਵੀ ਏਹੀ ਹਾਲ ਹੈਗਾ, ਮੈਂ ਵੀ ਏਦਾ ਹੀ ਕਰਦੀ ਆ। ਅੱਛਾ। ਹਾਂਜੀ ਸਬਜ਼ੀ ਤਾਂ ਸਵੇਰੇ ਬਣਾ ਲਈ ਦੀ ਏ। ਫਿਰ ਗਰਮੀ ਚ ਤਾਂ ਦਪੈਰੇ ਨੀ ਬਣਦੀ ਹੈਗੀ।
ਹਾਂਜੀ ਨਈ ਬਾਬੰਦੀ। ਦੁਪੇਰੇ ਬੋਤ ਗਰਮੀ ਹੋ ਜਾਂਦੀ ਐ। ਗੈਸ ਅੱਗੇ ਖੜਨ ਨੂੰ ਦੇਲ ਈ ਨਈ ਕਰਦਾ।
ਨਾ-ਨਾ। ਪਰ ਐਸੀ ਨਜ਼ਰ ਰਖੂਗਾ।
ਹਾਂਜੀ, ਪੈਣ ਜੀ ਪਿੱਛੇ ਆਵਾਜ਼ ਬੜੀ ਆ ਰ। ਤੁਸੀ ਥੋੜ੍ਹਾ ਜੇਹਾ ਸਾਈਡ ਤੇ ਹੋ ਕੇ ਗੱਲ ਕਰ ਲੈਂਦੇ।
ਓ ਨਈ ਬੜਾ। ਏਨੇ ਬੜਾ ਪਰੇਸ਼ਾਨ ਕੀਤਾ ਏਕ ਹੈਗਾ ਮੇਰਾ ਛੋਟਾ ਜੇਹਾ ਮੁੰਡਾ। ਬਸ ਕਾਰਟੂਨ ਹੀ ਕਾਰਟੂਨ ਦੇਖੀ ਜਾਂਦਾ ਬਸ।
ਹਾਂਜੀ ਬਸ ਬੱਚੇ ਛੁੱਟੀਆਂ ਪਈਆਂ ਪਈਆਂ ਕੀ ਕਰਨ ਯਾਂ ਤਾਂ ਬੱਚਾ ਮੋਬਾਇਲ ਦੇਖਦਾ ਜਾਂ ਟੀ ਵੀ। ਦੇਖਦਾ ਹੋਰ ਕੁਛ ਏਨਾਂ ਨੂੰ ਸੁਝਦਾ ਹੀ ਨੀ ਹੈਗਾ।
ਹਮ ਏਹ ਤਾਂ ਹੈਗਾ। ਹੋਰ ਬਾਜ਼ਾਰ ਬਜੂਰ ਜਾਣਾ ਸੀਗਾ। ਗਰਮੀ ਦਿਲ ਵੀ ਨੀ ਕਰ ਰੇਹਾ। ਮੈਂ ਸੋਚ ਰਹੀ ਸੀ ਕਿ ਬੈਡਸ਼ੀਟ ਵਗੈਰਾ ਲਿਆਵਾਂ ਜਾ ਕੇ। ਕੋਟਨ ਦੀਆਂ ਤੇ ਸੇਲ ਲਗੀ। ਗੀ ਦੀ ਪਰ ਜਾਣ ਹੀ ਹੋ ਰਿਹਾ ਗਰਮੀ ਕਰਕੇ।
ਕੋਈ ਨਾ ਜੇ ਸੇਲ ਲੱਗੀ ‌ਐ‌ ਤੇ ਫੇਰ ਆਪੇ ਚੱਲਦੇ ਆ ਕੱਠੇ ਹੋ ਕੇ।
ਹਾਂ ਚੱਲਦੇ ਆ ਫੇਰ। ਹੂੰ।
ਤਿੰਨ-ਚਾਰ ਬੈਡਸ਼ੀਟਸ ਲਿਆਵਾਂਗੇ। ਕਿਉਂਕਿ ਮੇਰੀਆਂ ਸਾਰੀ ਖਤਮ ਹੋ ਗਈ ਹੋਈਆਂ ਹਾਂਜੀ।
ਆਪ ਕੱਸ ਗਿਆਂ ਕਿਤੇ ਰੰਗ ਫੇਟ ਹੋ ਗਏ ਹੋਏ ਆ। ਚੰਗਾ ਨੀ ਲੱਗਦਾ ਕੋਈ ਆ ਜੇ ਤੈਂ ਹਾਂ। ਏਥੇ ਲੱਗੀ ਹੋਈ ਆ ਪੰਜ ਸੌ ਦੀ ਆ, ਬੈਡਸ਼ੀਟ ਛੇ ਸੌ ਦੀ। ਅ ਚਾਰ ਸੌ, ਸਾਢੇ ਚਾਰ ਸੌ ਦੀ ਏਦਾਂ ਬੜੀ ਸੋਹਣੀ-ਸੋਹਣੇ ਆ। ਹੂੰ ਸਾਡੇ ਗੁਆਂਢੀ ਲੈ ਕੇ ਆਏ ਨੇ। ਤੇ ਓਨਾ ਨੇ ਮੈਨੂੰ ਦਿਖਾਈਆਂ ਮੈਨੂੰ ਸੋਹਣੀਆਂ ਲੱਗੀਆਂ। ਮੈਂ ਓਨਾ ਨੂੰ ਕਿਹਾ ਵਿੱਚੋਂ ਏਕ ਅਧੀ ਵਾਰ ਮੈਨੂੰ ਹ ਦਖਾ ਪਿਓ ਕੋ। ਕੇਣੀ ਮੈਂ ਕਿਹਾ ਏਕ ਵਿੱਚੋਂ ਮੈਨੂੰ ਦੇ ਦਿਓ ਕੇਦੇ ਪੈਣਜੀ ਮੈਂ ਆਪ ਰੰਗ ਚੁ ਜਿ। ਕਰਕੇ ਲੈ ਕੇ ਆਈ ਆ, ਤੁਸੀਂ ਏਦਾਂ ਕਰੋ ਮੈਂ ਤੁਆਨੂੰ ਦੁਕਾਨ ਦੱਸਦੀ ਆ।
ਅੱਛਾ ਜੀ ਠੀਕ ਐ, ਓਨਾ ਦੇ ਰੰਗ ਰੂੰਗ ਤਾਂ ਨੀ ਤਰਗੇ ਤੁਸੀਂ ਓਨਾ ਨੂੰ ਪੁੱਛ ਲੈਣਾ ਸੀਗੇ।
ਓ ਕੇਦੇ ਅਜੇ ਤਾਂ ਓਨਾਂ ਨੇ ਵਿਛਾਈ ਵੀ ਨੀ ਐ ਨਾ ਧੋਤੀ ਵੀ ਨੀ ਐ ਅਜੇ ਕੇਦੇ। ਅ ਨਵੀਆਂ ਨਿਓ ਈ ਲਿਆਏ ਨੇ। ਪਰਸੋ ਚੋਥ ਤੇ ਓਨੇ ਮੈਨੂੰ ਵਾਜ਼ ਮਾਰੀ ਤੇ ਕੈਂਦੇ ਸਬਜ਼ੀ ਲੈ ਕੇ ਆ ਰੀ ਸ ਸੀਗੇ ਤੇ ਮੈਨੂੰ ਵਾਜ਼ ਮਾਰੀ ਕੈਂਦੇ ਆਓ ਦੇਖੋ ਫੇਰ ਮੈਂ ਬੈਡਸ਼ੀਟ ਲਿਆਂਦੀ ਆਾ ਮੈਨੂੰ ਬੌਤ ਸੋਣੀਆਂ ਲੱਗੀਆਂ ਮੈਂ ਕਿਆ ਚੱਲ ਫੇਰ ਮੈਂ ਵੀ ਲਿਆਨੀ ਆ ਨਾਲੇ ਕੈਂਦਾ ਸੇਲ ਲੱਗੀ
ਅੱਛ ਅੱਛ ਅੱਛਾ ਹਾਂ ਠੀਕ। ਤੇ ਫਿਰ ਤਾਂ ਕਿਆ ਮੈਂ ਕੁੱਛ ਓਨਾ ਨੇ ਡਿਸਕਾਉਂਟ ਵੀ ਲਾਇਆ ਹੋਣਾ ਨਾ ਵੀਹ ਤੀਹ ਪਰਸੈਂਟ। ਹਰ ਚੱਧਰ ਤੇ।
ਹਾਂ ਕਹਿੰਦੀ ਤੇ ਪਈਆਂ ਓਨਾਂ ਨੇ ਮਤਲ ਰੇਟ ਘਟਾਏ ਹੋਏ ਆ।
ਅੱਛਾ ਜੀ ਓਈ ਫੇਰ ਓਈ ਇੱਕੋ ਈ ਗੱਲ ਹੋ ਗਈ ਡਿਸਕਾਉਂਟ ਹੋ ਗਿਆ ਜੇ ਰੇਟ ਘਟਾਏ ਹੋਏ ਨੇ ਵਧੀਆ ਫੇਰ ਨਾਲ ਓਥੇ ਸੂਟ ਸਾਟ ਵੀ ਲੱਗੇ ਲਗੇ ਹੋਣੇ ਏਨਾਂ ਦੇ।
ਪਤਾ ਨੀ ਤੁ ਸ਼ੋਪ ਤੇ ਜਾ ਕੇ ਦੇਖਣਾ ਪਏਗਾ ਮੈਂ ਕਿਆ ਕਿ ਹਾਂ ਚੱਲ ਹੁਣ ਚਾਦਰਾਂ ਲੇ ਆਨੇ ਓ ਕੈਂਦੇ ਅਸੀਂ ਗਰਮੀਆਂ ਦੀ ਬਸ ਕੱਢ ਰਏ ਆ ਹੁਣ। ਚਦਰਾਾਂ ਅਸੀਂ ਮਾਰਚ ਇਚ ਲਿਆਨੇ ਆਂ ਤੇ ਬਸ ਇਨ ਦਿਨਾਂ ਦੇ ਵਿੱਚ ਦੋ ਮੀਨੇ ਸੇਲ ਲਾ ਦੇਨੇ ਆਂ ਕੱਢ ਦੇਨੇ ਆਂ ਫਿਰ ਉਸ ਤੋਂ ਬਾਅਦ ਅਸੀਂ ਗਰਮ ਸਟੋਕ ਲੈਣਾ ਸ਼ੁਰੂ ਕਰਦੇ ਆਂ। ਹਾਂ ਕੈਂਦਾ ਵੱਡੀ ਹੋਲਸੇਲ ਦੀ ਦੁਕਾਨ ਹੈਗੀ ਐ। ਫਿਰ ਸਰਦੀਆਂ ਦਾ ਮਾਲ ਆਣਾ ਸ਼ੁਰੂ ਹੋ ਜਾਂਦਾ।
ਹਾਂਜੀ ਫਿਰ ਹੋਲਸੇਲ ਦੀ ਦੁਕਾਨ ਤੇ ਤਾਂ ਰੇਟ ਘੱਟ ਹੀ ਮਿਲੇਗਾ।
ਹਾਂ ਫੇਰ ਓ ਕੈਂਦੇ ਜਿੰਨੀੇ ਕੁ ਨਿਕਲ ਜਾਏ ਨਿਕਲ ਜਾਏ।
ਹਾਂਜੀ ਨਈ ਸਈ ਐ ਫਿਰ ਐਵੇਂ ਅ ਦੁਕਾਨਾਂ ਚ ਪੁਰਾਣਾ, ਪੁਰਾਣਾ ਸਟੋਕ ਰੱਖਿਆ ਵੀ ਨੀ ਜਾਂਦਾ ਨਾ ਪੁਰਾਣਾ ਸਟੋਕ ਰੱਖਣਗੇ ਤੇ ਨਵਾਂ ਸਟੋਕ ਰੱਖਣ ਦੀ ਜਗ੍ਹਾ ਨੀ ਬਣੇਗੀ ਤਾਂ ਫਿਰ ਓਨਾਂ ਨੂੰ ਥੋੜ੍ਹਾ ਬਹੁਤਾ ਸੇਲ ਚ ਕੱਢਣਾ ਪੈਂਦੈ।
ਕਡਨਾ ਪੈਂਦਾ ਹੈਗਾ।
ਹਾਂਜੀ ਚਾਏ ਦੇਖਲੋ। ਕੋਈ ਵੀ ਚੀਜ਼ ਹੋਵੇ ਖਾਣ ਪੀਣ ਦੀ ਚੀਜ਼ਾਂ ਵੀ ਐਕਸਪਾਇਰ ਹੋਣ ਵਾਲੀਆਂ ਹੋਣ ਨਾ ਤੇ ਓਦੇ ਚੋ ਵੀ ਕੱਢਣਾ ਪੈਂਦਾ ਓਨਾ ਨੂੰ ਚਲੋ ਸੇਲ ਲਾ ਦਿੰਦੇ ਨੇ। ਬਾਏ ਵਨ ਗੈਟ ਵਨ ਫ੍ਰੀ ਬਾਏ ਟੂ ਗੈਟ ਵਨ ਫਰੀ ਏਦਾਂ ਕਰ ਦਿੰਦੇ ਐ ਦੋ ਦੇ ਨਾਲ ਇੱਕ ਫ੍ਰੀ ਇੱਕ ਦੇ ਨਾਲ ਇੱਕ ਫ੍ਰੀ ਕਰ ਦਿੰਦੇ ਨੇ ਬਸ ਇਨਾਂ ਦਾ ਕੱਪੜਿਆਂ ਦਾ ਵੀ ਇਈ ਸਿਸਟਮ ਹੈਗਾ। ਸੀਜ਼ਨ ਓਫ ਹੋਣ ਵਾਲਾ ਹੋਏਗਾ ਤੇ ਚਲੋ ਚਲੋ।
ਜ਼ਿਆਦਾ ਦੇਰ ਰੱਖਦੇ ਵੀ ਨੀ ਨਾ ਕੱਪੜਾ ਬੋਦੀ ਕੀ ਹੋ ਜਾਂਦਾ ਹੈਗਾ ਓ ਕੈਂਦੇ ਜੇੜਾ ਨਿਕਲ ਜਾ ਚਾਰ ਪੈਸੇ ਵੱਟ ਜਾਣ ਤਾਂਈ ਵਟਾ ਵੱਟ ਲਈਏ। ਏ ਹੁੰਦੈ ਹਾਂ ਚਲੋ ਆਪਾਂ ਚੱਲਾਂਗੇ ਫੇਰ ਸ਼ਾਮ ਨੂੰ ਦਿਨੇ ਨੀ। ਸ਼ਾਮ ਨੂੰ ਜਾਵਾਂਗੇ ਛੇ ਕੁ ਵਜੇ ਤੋਂ ਬਾਅਦ।
ਹਾਂਜੀ ਦਿਨੇ ਨੀ ਜਾਣਾ ਬਿਲਕੁਲ, ਬਿਲਕੁਲ ਲੇ ਆਣਾ। ਅਬ ਮੈਂ ਵੀ ਲੇ ਆਵਾਂਗੀ ਤਿੰਨ ਚਾਰ ਬੈਡਸ਼ੀਟਸ। ਮੈਂ ਤੇ ਸਗੋਂ ਸਾਡੇ ਨਾ ਇੱਕ ਫੰਕਸ਼ਨ ਆ ਰੇਆ। ਤੇ ਮੈਂ ਸੋਚ ਰੀ ਆਂ ਚਲੋ ਜੇ ਗਿਫਟ ਦੇਣਾ ਹੈਗਾ ਤੇ ਮੈਨੂੰ ਚਦਰਾਂ ਦੇ ਰੇਟ ਸਈ ਲੱਗੇ। ਫਿਰ ਮੈਂ ਚਦਰਾਂ ਹੀ ਗਿਫਟ ਕਰ ਦੇਣੀ ਆ ਓਨਾਂ ਨੂੰ ਹਨਾ ਭੈਣ ਜੀ ਸਈ ਰਏਗਾ ਨਾ ਚਦਰਾਂ ਮਾੜੀਆਂ
ਸਹੀ ਰਦਾ ਮੈਂ ਮੈਂ ਵੀ ਇਹੀ ਸੋਚ ਰਹੀ ਆਂ ਮੈਂ ਵੀ ਵੱਧ ਲੈ ਆਵਾਂਗੀ ਅੱਗੇ ਨਣਾਨਾ ਨੇ ਆਣਾ ਰੱਖ ਰੱਖੜੀ ਬੰਨਣ ਹਾਂ ਤੇ ਓਨਾਂ ਨੂੰ ਮੈਂ ਦਾ ਦਿਲ ਹੇਗਾ ਕਿ ਐਦਕੀ ਬੈਡਸ਼ੀਟ ਟ ਦੇ ਦੀਏ ਹਾਂ ਵੈਸੇ ਦੇਣੀ ਹੀ ਹੈ ਕੀ ਇੱਕ ਛੱਡ ਕੇ ਦੋ-ਦੋ ਦੇ ਦੀਈਏ। ਹੁਣ ਸਸਤੀਆਂ ਤੇ ਹੈਗੀਆਂ। ਨਾਲੇ ਉਹਨਾਂ ਦੇ ਘਰ ਦੀ ਚੀਜ਼ ਬਣ ਜਾਏਗੀ। ਮੇਰੇ ਤਿੰਨ ਹੈਗੀਆਂ।
ਅੱਛਾ ਜੀ ਠੀਕ ਹੈ ਚਲੋ ਵਧੀਆ ਫੇਰ ਤਿੰਨ-ਤਿੰਨ ਦਿਨ ਆਉਣਾ ਹੈਗੀਆਂ ਤੁਹਾਡੀਆਂ ਛੇ ਬੈਡ ਸ਼ੀਟਾਂ ਤੁਹਾਡੀਆਂ ਸਿੱਧੀਆਂ ਇਹ ਬਣ ਗਈਆ। ਫੇਰ ਤੁਸੀਂ ਆਪਣੇ ਘਰ ਵਾਸਤੇ ਲਿਆਓਗੇ ਚਾਰ ਕੁ ਬੈਡਸ਼ੀਟਾਂ। ਦਸ ਬੈਡਸ਼ੀਟਾਂ ਆਰਾਮ ਨਾਲ ਹੋ ਜਾਣੀਆਂ। ਚਲੋ ਫਿਰ ਦਸ ਬੈਡਸ਼ੀਟਾਂ ਦੇਖੇਗਾ ਨਾ ਫੇਰ ਉਹ ਭਾਵੇਂ ਹੋਰ ਪੈਸੇ ਕਟਾ ਦੇਗਾ। ਦੱਸ ਤੁਸੀਂ ਲੋਗੇ ਚਾਰ ਮੈਂ ਲਵਾਂਗੀ।
ਹੂੰ
ਉਹ ਫਿਰ ਦੇਖੇ ਇਹਨਾਂ ਨੇ ਇਕੱਠੀਆਂ ਸ਼ੀਟ ਬੈਡਸ਼ੀਟਾਂ ਲਿੱਤੀਆਂ ਅਸੀਂ ਇਹ ਨੀ ਨਾ ਕਵਾਂਗੇ ਅਸੀਂ ਕਿਸੇ ਨੂੰ ਗਿਫਟ ਕਰਨੀਆ ਅਸੀਂ ਇਹ ਕਹਾਂਗੇ ਅਸੀਂ ਸੇਲ ਕਰਨੀਆ ਕੰਮ ਸ਼ੁਰੂ ਕਰਨਾ ਸਾਨੂੰ ਪੰਦਰਾਂ ਕੁ ਬੈਡਸ਼ੀਟਾਂ ਦੇਦੇ।
ਹਾਂ ਏਦਾ ਕਰ ਲਾਂਗੇ, ਹੋਰ ਸਿੰਗਲ ਬੈਡ ਦੀ ਵੀ ਲਲਾਂਗੇ ਸਾਡੇ ਕੋਲ ਇੱਕ ਸਿੰਗਲ ਦੀਵਾਨ ਵੀ ਹੈਗਾ, ਉਹਦੇ ਲਈ ਵੀ ਲੈ ਲਾਂਗੇ ਤਿੰਨ ਚਾਰ ਚਾਦਰਾ। ਅੱਛੀਆਂ-ਅੱਛੀਆਂ ਬੰਦਾ ਦੋ ਵਿਛਾ ਲਾਦੇ ਬੰਦਾ ਇੱਕ ਧੋਂਦਾ ਤੇ ਦੋ ਰੱਖ ਲੈਂਦਾ, ਆਇਆ ਗਿਆ ਕੋਈ ਹੁੰਦਾ ਤੇ ਚਲੋ ਬੰਦਾ ਉਹ ਵਿਛਾਂ ਲੈਂ
ਇਹ ਤਾਂ ਹੈਗਾ, ਉਹੀ ਅਠਾਰਾਂ-ਉੱਨੀ ਚੱਦਹੋ ਰਾਂ ਗਈਆਂ ਭੈਣ ਜੀ।
ਹਾਂ ਨਾਲੇ ਸਸਤੀਆਂ ਮਿਲ ਜਾਣਗੀਆਂ।
ਸਸਤੀਆਂ ਮਿਲ ਗਈਆ ਆਪਾਂ ਉਹਨੂੰ ਇਹ ਬਾਨਾ ਹੀਈ ਲਾਣਾ ਕਿ ਅਸੀਂ ਕੰਮ ਸ਼ੁਰੂ ਕਰਨਾ ਨਵਾਂ ਤੇ ਸਾਨੂੰ ਉਹ ਕੰਮ ਤੇ ਹਿਸਾਬ ਨਾਲ ਫਿਰ ਆਪਣਾ ਰਿਟੇਲ ਦਾ ਰੇਟ ਲਗਾਏਗਾ।
ਹੂੰ-ਹੂੰ, ਹੂੰ-ਹੂੰ, ਹੂੰ
ਏ ਚੀਜ਼ ਕਰੇਗਾ।
ਹਾਂਜੀ, ਇਹ ਤਾਂ ਹੈਗਾ।
ਹਾਂ ਨਾਲੇ ਚੀਜ਼ ਦੀ ਚੀਜ਼ ਬਣ ਜਾਏਗੀ। ਤੇ ਨਾਲੇ ਕੰਮ ਵੀ ਹੋ ਜਏਗਾ, ਬਜ਼ਾਰ ਵੀ ਜਾ ਆਵਾਂਗੇ।
ਹਾਂ, ਬਜਾਰ ਵੀ ਜਾ ਆਵਾਂਗੇ।
ਆਂ ਉ ਏ ਬਾਨੇ ਨਾ ਇੱਕ ਅੱਧਾ ਸੂਟ ਵੀ ਆ ਜਾਏਗਾ ਸਾਡਾ।
ਹਨ ਤੁਸੀਂ ਭੈਣ ਜੀ ਬੱਚਿਆਂ ਨੂੰ ਨਾ ਨਾਲ ਲਿਆ ਜੇ ਬੱਚੇ ਫਿਰ ਕੁੱਝ ਦੇਖਣ ਨੀ ਦਿੰਦੇ। ਘਰ ਰੱਖਿਆ ਜੇ ਉਹਨਾਂ ਨੂੰ।
ਆ ਨਈ ਇਹਨਾਂ ਨੂੰ ਦਾਦੀ ਕੋ ਛੱਡਾਂਗੀ।
ਹਾਂ ਹਾਂ ਕਿਸੇ ਵੇਲੇ ਛੋਟੇ ਵਾਲਾ ਜਿੱਦ ਕਰਦਾ ਜਾਣਾ ਉਹਨੂੰ ਨਾ ਨਾਲ ਲੈ ਕੇ ਜਾਣਾ।
ਨਾ-ਨਾ ਉਹਨੂੰ ਦਾਦੀ ਕੋ ਛੋ
ਹੂੰ ਫੇਰ ਉਹ ਬੱਚਾ ਫੇਰ ਕਹਿੰਦਾ ਮੈਂ ਇਧਰੋਂ ਵੇ-ਇਧਰੋਂ ਵੇ ਫਿਰ ਉਧਰੋਂ ਚੀਜ਼ ਦੇਖਣ ਦਾ ਮਾਜਾ ਨੀ ਆਉਂਦਾ ਹੈਗਾ। ਹਾਂ ਫੇਰ ਬੰਦਾ ਕਹਿੰਦਾ ਚੱਲੀਏ ਘਰ। ਹੂੰ
ਬਸ ਏਦਾਂ ਹੀ ਕਰਦੇ ਨੇ ਬੱਚੇ ਤੁਹਾਨੂੰ ਪਤਾ ਹੈ ਬੱਚੇ ਫੇਰ ਕਹਿਣ ਕਿਹਨੂੰ। ਬੱਚੇ ਏ ਹੀ ਏ ਬੱਚਿਆਂ ਦਾ ਇਹੀ ਤਾਂ ਕੰਮ ਹੈਗਾ ਘਰ ਵੀ ਕਿਹੜਾ ਬਹਿੰਦੇ ਨੇ ਇੱਕ ਮਿੰਟ ਨੀ ਬਹਿੰਦੇ ਲੜਦੇ ਨੇ ਗੁੱਤਮ-ਗੁੱਤੀ ਹੋ ਜਾਂਦੇ ਨੇ। ਬੋਤ ਤੰਗ ਕੀਤਾ ਬੈਠਾ। ਸਕੂਲ ਜਾਣਗੇ ਤਾਂ ਈ ਸ਼ਾਂਤੀ ਹੋਣੀ ਹੈ ਸਾਨੂੰ ਤਾਂ
ਹਾਂ ਬਸ
ਬਸ, ਆਹ ਥੋੜੇ ਦਿਨਾਂ ਦੀ ਖੇਡ ਏ ਹਾਂਜੀ, ਅਜੇ ਤਾਂ ਇੱਕ ਹਫ਼ਤਾ ਹੈਗਾ ਆ ਇੱਕ ਹਫ਼ਤਾ ਪੂਰਾ ਪਿਆ ਜੀ ਅਜੇ ਤਾ
ਹੋਰ ਇੱਕ ਹਫਤਾ ਤਾ ਬਸ ਏਨਾ ਦੀ ਤਿਆਰੀ ਤਉਰੀ ਤੇ ਲਗੇ ਰਵੇ ਜਾਣ ਸਕੂਲ
ਹਾਂ, ਹਾਂਜੀ ਏ ਤਾਂ ਹੈਗਾ ਵਾ, ਬਸ ਅਗਲੇ ਸੋਮਵਾਰ, ਸਕੂਲ ਜਾਣਾ ਏ ਨਾਂ ਨੇ, ਛ ਤਰੀਕ ਦੇ
ਹੂੰ।
ਅੱਜ ਤਾਂ ਬਸ ਥੋੜਾ ਜਾ ਬੱਚੇਆਂ ਦਾ ਕੰਮ ਵੀ ਰੈਦਾ, ਕਰਨਗੇ ਯੂਨੀਫੋਮਾਂ ਤਿਆਰ ਹੋਣਗੀਆਂ, ਧੋਤੀਆਂ ਜਾਣਗੀਆਂ, ਪ੍ਰੈਸ ਹੋਣਗੀਆਂ।
ਹੂੰ, ਤੁਸੀਂ ਨਾ ਬੈਡਸ਼ੀਟ ਲਿਆਓਗੇ ਨਾ ਇੱਕ ਆਪਣੀ ਨਨਾਨ ਨੂੰ ਦੇ ਦੇਣਾ, ਇੱਕ ਤੁਸੀਂ ਉਨੂੰ ਆਪਣੀ ਸੱਸ ਨੂੰ ਦੇ ਦੇਣਾ। ਜਿੱਦਾਂ ਕਰਨਾ ਹੋਏਗਾ, ਹੋਰ ਓ ਵੀ ਖੁਸ਼ ਹੋ ਜਾਣਗੀਆਂ।
ਹਾਂ-ਹਾਂ ਦੇਖਾਂਗੀ ਓਨਾ ਵਾਸਤੇ ਵੀ ਇੱਕ-ਇੱਕ ਲੈ ਜਾਗੀ।
ਹਾਂ।
ਖੁਸ਼ ਹੋ ਜਾਣਗੀਆਂ, ਏਸੇ ਬਾਨੇ ਕਿ ਸਾਡ ਸਾਡੇ ਵਾਸਤੇ, ਚੀਜ਼ ਲੈ ਕੇ ਆਈ ਐ।
ਹੂੰ।
ਏ ਤਾਂ ਹੈਗਾ।
ਏ ਹੈਗਾ ਹਾਂ ਮਾਣ ਹੋ ਜਾਂਦਾ। ਲੈਣੇ ਤੇ ਹਰ ਕਿਸੇ ਨੇ ਆਪਣਾ ਘਰੇ ਈ ਹੁੰਦੇ ਇੱਕ ਮਾਨ ਹੁੰਦਾ ਕਿ ਚਲੋ ਆਏ ਦੂਰੋਂ ਆਈਏ ਕਿੱਦਾਂ ਗਿਫਟ ਲੈ ਆਂਦਾ। ਭੇਜਿਆ ਸਾਡੇ ਨੇ ਹਾਂ। ਹੂੰ, ਮੈਂ ਏਸੇ ਕਰਕੇ ਫਾਲਤੂ ਰੱਖ ਲੈਣੀ ਆ ਕਿਸੇ ਵੇਲੇ ਮੇਰੀ ਭਰਜਾਈ ਆ
ਅੱਛਾ ਜੀ। ਅੱਛਾ ਜੀ, ਤੁਆਡੀ ਭਰਜਾਈ ਆ ਜਾਂਦੀ ਐ। ਅੱਛਾ, ਐਂਡ ਕੋਲ ਰੱਖਕੇ।